ਹੈਲੋ, ਸਸ਼੍ਰੀ ਕਾਲ ਵੀਰ ਜੀ, ਕੀ ਹਾਲ ਐ ਜੀ?
ਕੀ ਵਧੀਆ ਜੀ, ਤੁਸੀ ਸੁਨਾਓ ਜੀ?
ਬਸ ਜੀ ਵਦੀਆ, ਚੜਦੀ ਕਲਾ। ਹੋਰ ਘਰ ਦੇ ਕਿਵੇਂ ਨੇ, ਵਧੀਆ ਸਬ?
ਜੀ ਸਬ ਵਧੀਆ, ਤੁਸੀ ਸੁਨਾਓ ਜੀ, ਤੁਆਡੇ ਘਰ ਦੇ ਕੀ ਕਰਦੇ ਨੇ
ਬਸ ਜੀ ਵਧੀਆ, ਸਬ ਬਾਬੇ ਦੀ ਮੇਹਰ ਹੈ ਜੀ। ਹੋਰ, ਹੋਰ ਜੀ ਕੀ ਕਰ ਰਏ ਸੀ ਤੁਸੀ?
ਹਾਲੇ ਤੇ ਘਰ ਈ ਬੈਠੇ ਸੀਗੇ।
ਅੱਛਾ, ਤੇ ਅੱਛੀ ਸਟੱਡੀ ਕਰਦੇ ਓ, ਕਮ ਕਰਦੇ ਓ, ਜੋਬ ਕਰਦੇ ਓ?
ਮਤਲਬ, ਹੁਣ ਹੁਣੇ ਤੇ ਸਟੱਡੀ ਬੀ ਕੋਮ ਚਲ ਰੀ ਏ।
ਅੱਛਾ ਜੀ, ਵਧੀਆ ਜੀ, ਵਧੀਆ ਤੇ ਮੈਂ ਵੀ ਬਸ ਹੁਨ ਘਰ ਬੈਠਾ ਤੇ ਮੂਵੀ ਦੇਖ ਰਿਆ ਸੀਗਾ, ਹਾਂਜੀ ਮੈਂ ਜੀ, ਪੰਜਾਬੀ ਮੂਵੀ ਆ ਆਪਨਾ ਲਵਰ
ਹਾਂਜੀ, ਤੇ ਪੰਜਾਬੀ ਮੂਵੀ ਤੋ ਸਭ ਤੋ ਵਦੀਆ ਹੁੰਦੀ ਏ, ਜੀ ਤੁਸੀ ਕੇੜੀ ਪੰਜਾਬੀ ਮੂਵੀ ਵੇਖਦੇ ਓ?
ਜੀ, ਮੈਂ ਥੋੜੀ ਆਪਨੀ, ਥੋੜੀ ਫਾਈਟਾਂ ਵਾਲੀ ਹੋਗੀ ਜਿੱਦਾਂ, ਹੈਣਾ ਫਾਈਟ ਆਲੀ ਮੈਨੂੰ ਜਿਆਦਾਤਰ ਪਸੰਦ ਆ, ਰੁਪਿੰਦਰ ਗਾਂਧੀ ਸ਼ੂਟਰ
ਤੇ ਹੋਰ ਕਿਹੜੀਆਂ ਕਿਹੜੀਆਂ ਮੂਵੀਆਂ ਵੇਖਦੇ ਓ ਜੀ?
ਡੀ ਐਸ ਪੀ ਦੇਵ ਹੋ ਗਿਆ, ਆਪਨਾ ਦੇਵ ਕਰੋੜ ਓਦੀ ਫਿਲਮਾਂ ਬੜੀ ਘੈਂਟ ਲੱਗਦੀ, ਓਦੀ ਏਕ ਨੰਬਰ ਲੱਗਦੀ ਮੂਵੀ ਮੈਨੂੰ ਈ
ਮਤਲਬ, ਪੰਜਾਬੀ ਫਿਲਮਾਂ ਚ ਨਾ ਐ ਗਾਲ ਵਗੈਰਾ ਨੀ ਹੁੰਦੀ, ਮਤਲਬ ਐ ਵੀ ਬੋਲੀਵੁੱਡ ਮੂਵੀਜ਼ ਹੋ ਗੀ, ਐਨਾਂ ਵਿੱਚ ਤੇ ਗਾਲਾਂ ਕੱਢ ਦਿੰਦੇ ਨੇ। ਹਾਂਜੀ, ਹਾਂਜੀ ਐ ਤੇ ਵੇਖਨੇ ਇੱਚ ਮਜਾ ਵੀ ਨੀ ਆਂਦਾ, ਤੇ ਫੈਮਿਲੀ ਮੂਵੀ ਤੇ ਹੈਗੀ ਈ ਨੀ, ਬਿਲਕੁਲ। ਪੰਜਾਬੀ ਮੂਵੀ ਕਮੇਡੀ ਮੂਵੀ ਵੀ ਹੁੰਦੀ ਏ, ਮਤਲਬ ਫਾਈਟਿੰਗ ਵਾਲੀ ਤੇ ਚਲੋ ਇੱਕ ਇੱਕ ਤਰਫਾ ਅਪਨੀ ਅਲੱਗ ਹੋ ਗਈ
ਕੋਮੇਡੀ ਵੀ ਐ, ਫਾਈਟਿੰਗ ਵੀ ਐ, ਤੇ ਫੈਮਿਲੀ ਚ ਬੈ ਕੇ ਬੰਦਾ ਵੇਖ ਸਕਦਾ
ਹਾਂਜੀ ਵੇਖ ਸਕਦਾ ਫੈਮਿਲੀ ਚ ਬਹਿ ਕੇ ਉਸ ਵਿੱਚ ਗਾਲਾ ਤੇ ਨੀ ਹੈ ਬੋਲੀਵੁੱਡ ਮੂਵੀ ਚ ਤੇ ਐਨੀ ਕੁ ਗਾਲਾ ਕੱਢ ਦਿੰਦੇ ਨੇ ਲੋਕੀ।
ਹਾਂ ਬੋਲੀਵੁੱਡ ਮੂਵੀ ਚ ਗੰਦ ਇਨਾ ਭਰਿਆ ਹੋਇਆ ਯਾਰ ਗਾਲਾਂ ਯੇ ਉੱਧਰ ਕੀ ਕਿਵੇਂ ਖਾਂਦੇ ਰਹਿੰਦੇ ਆ ਬੱਚੇ ਬੈ ਕੇ ਵੇਖ ਨੀ ਸਕਦੇ ਹਾਂ ਗੰਦੇ ਗੰਦੇ ਲਗੇ ਹਾਂਜੀ ਤੇ ਤੁਹਾਨੂੰ ਕਿਵੇਂ ਜੀ ਫਿਲਮਾਂ ਪਸੰਦ ਨੇ ਵੈਸੇ
ਜੀ ਮੈਨੂੰ ਵੀ ਪੰਜਾਬੀ ਫਿਲਮਾਂ ਪਸੰਦ ਏ ਜਿਹੜੀ ਫੈਮਲੀ ਚ ਬਹਿ ਕੇ ਦੇਖੀ ਜਾਵੇ।
ਹਾਂ। ਤੇ ਤੁਸੀਂ ਹੁਣ ਦੇੇਖੀ ਆ ਫਿਲਮ ਅਰਦਾਸ ਮੂਵੀ ਹੈ ਇੱਕ ਬੜੀ ਵਧੀਆ। ਅਰਦਾਸ ਮੂਵੀ ਹੈ ਚੱਲ ਮੇਰਾ ਪੁੱਤ ਕਿੰਨੀ ਵਧੀਆ ਫਿਲਮ ਹੈ
ਹਾਂਜੀ ਇਹ ਤਾਂ ਗਾਣਾ ਵੀ ਐਗਾ ਹੀ ਹੈ।
ਹਾਂ ਤੇ ਇੱਕ ਮੈਨੂੰ ਫਿਲਮਾਂ ਬੜੀ ਪਸੰਦ ਹੈ ਜਿਹੜੀ ਬਾਹਰ ਜਾਂਦੇ ਆ ਨਾ ਬਾਹਰਲੀ ਕੰਟਰੀ ਹੋ ਗਿਆ ਆਪਣਾ ਫੋਰਨ ਕੰਟਰੀ
ਹਾਂਜੀ-ਹਾਂਜੀ
ਚੱਲ ਮੇਰਾ ਪੁੱਤ ਹੋ ਗਿਆ ਹੋਰ ਵੀ ਬੜੀ ਫ਼ਿਲਮਾਂ ਜਿਹਦੇ 'ਚ ਬਾਰ ਗਿਆ ਸਰਦਾਰ ਜੀ ਮੁਵੀ ਵੀ ਵਧੀਆ ਲਾਵਾਂ ਫੇਰੇ ਇਸ਼ਕਾਂ ਦੇ ਲੇਖੇ ਹੋ ਗਏ ਹਾਂਜੀ ਰੱਬ ਦਾ ਰੇਡੀਓ। ਕੈਰੀਓਨ ਜੱਟਾ ਹੁਣੇ ਚੌਥਾ ਪਾਟ ਆਇਆ ਕਿੰਨਾ ਵਧੀ
ਹਾਂਜੀ-ਹਾਂਜੀ ਕਿੰਨਾ ਕੁ ਮਸਤ ਗਾਣਾ ਓਦਾ‌
ਹੂੰ ਹਾਂ ਬਸ ਹੁਣ ਮੈਂ ਦੇਖਾਂਗਾ ਥੀਏਟਰ 'ਚ ਹੋ ਕੇ ਆਣਾ ਵਾਂ। ਦੇਖ ਆਣਾ ਵਾ ਮੂਵੀ ਹਾਂਜੀ।
ਤੇ ਹੋਰ ਮਤਲਬ ਬੋਲੀਵੁੱਡ ਮੂਵੀਜ਼ 'ਚ ਪਤਾ ਕੀ-ਕੀ ਏ ਮਤਲਬ ਕਿ ਗਾਲਾਂ ਤੇ ਹੈਗੀਆਂ-ਹੈਗੀਆਂ ਤੇ ਮਤਲਬ ਬੋਤ ਈ ਮਤਲਬ ਇਹੋ ਜਿਹੀ ਮੂਵੀ ਹੁੰਦੀ ਆਂ ਕਿ ਮਤਲਬ ਜੇੜੇ ਲੋਕੀ ਮਤਲਬ ਐ ਗਾਲੀਆਂ ਸੁਣਦੇ ਨੇ ਨਾ ਉਹੀ ਜਾਦਾਤਰ ਓ ਮੂਵੀ ਵੇਖਦੇ ਨੇ।
ਹਾਂ ਬਹੁ ਉਹੀ ਪ੍ਰੈਫਰ ਕਰਦੇ ਆਾਂ ਬਈ ਗੰਦ ਮੰੰਦ ਵੇਖਣਾ ਹੁਣ ਆਪਾਂ ਵੇਖ ਨੀ ਸਕਦੇ। ਫੈਮਿਲੀ ਨਾਲ ਹੁੰਦੀ ਹੈ ਹਨਾ ਆਪਾਂ ਫਿਰ ਉਸ ਹਿਸਾਬ ਨਾਲ ਵੇਖਦੇ ਹਾਂ ਫ਼ਿਲਮ ਆਪਾਂ ਵਧੀਆ ਜੀ।
ਹਾਂਜੀ-ਹਾਂਜੀ ਉਸ ਹਿਸਾਬ ਨਾਲ ਵੀ ਵੇਖਣੀ ਚਾਈਦੀ ਏ। ਕਦੀ ਵੀ ਗਾਲੇ ਵਾਲੀ ਮੂਵੀ ਤੇ ਗੰਦੇ-ਗੰਦੇ ਸੀਨ ਵਾਲੀ ਮੂਵੀ ਨੀ ਦੇਖਣੀ।
ਹਾਂ ਨਈ-ਨਈ ਬਿਲਕੁਲ ਨਈ ਵੇਖਣੀ ਚਾਈਦੀ ਬਿਲਕੁਲ ਜੀ ਓ ਹਾਂਜੀ। ਤੇ ਕੀ ਕੈਂਦੇ ਆ।
ਕਿੱਥੇ ਘੁੰਮ ਕੇ ਆਏ।
ਮੈ ਜੀ ਬਸ ਹੁਣੇ ਮੋਹਾਲੀ ਗਿਆ ਸੀ ਆਪਣਾ ਮੋਹਾਲੀ ਪੰਜਾਬ ਚੰਡੀਗੜ੍ਹ ਦੇ ਕੋਲ ਹੈਗਾ ਨਾ।
ਦੇਹਰਾਦੂਨ ਗਿਆ ਸੀਗਾ ਮਾਲ ਦੇਵਤਾ ਉੱਥੇ ਅਸੀ ਪੂਰਾ ਸਾ ਪੂਰੇ ਬੰਦੇ ਗਏ ਸੀਗੇ ਤੇ ਉੱਥੇ ਆਪਣਾ ਖਾਣ ਪੀਣ ਦਾ ਸਮਾਨ ਵੀ ਆਪਣਾ ਲੈ ਕੇ ਗਏ ਸੀਗੇ। ਫਿਰ ਤੇ ਉੱਥੇ ਪਿਕਨਿਕ ਮਨਾਈ ਕਿ ਨਾ।
ਬੰਦਾ ਵਧੀਆ ਪੈਸੇ ਵੀ ਬਚਣਗੇ ਤੇ ਵਿੱਚ ਉਨਾਂ ਦਾ ਵੋਟਰ ਪਾਰਕ ਗਿਆ ਸੀ।
ਮਤਲਬ ਸਮਾਨ ਵੀ ਮੈਂਗਾ ਮਿਲਦਾ ਮੈਨੂੰ ਵੀ
ਹਾਂ ਸਮਾਨ ਮੈਂਗਾ ਮਿਲਦਾ ਤੇ ਪੈਸੇ ਖਰਚ ਹੋਣੇ ਆ। ਤੇ ਨਾਲੇ ਆਪਾਂ ਹੁਣੇ ਗਏ ਸੀਗੇ ਉੱਥੇ ਵੋਟਰ ਭਾਜੀ ਗਏ ਸੀ ਉੱਥੇ ਹੀ ਆਪਾਂ ਰੋਟੀ ਲੈ ਗਏ ਸੀ ਆਪਣੀ ਰੋਟੀ ਆਪਾਂ ਸੈਂਡਵਿਚ ਲੈ ਗਏ ਸੀਗੇ ਆਪਣੇ ਸੈਂਡਵਿਚ ਬਣਾ ਕੇ ਲਾ ਗਏ ਆਪਾਂ ਉੱਥੇ ਹੀ ਪੈਲੇ ਚੰਗੀ ਤਰ੍ਹਾਂ ਸਾਡ ਸਲਾਈਡਾਂ ਲਈਆਂ ਨਾ ਤੇ ਤੋ ਤੇ ਦੋ ਤਿੰਨ ਚਾਰ ਘੰਟੇ ਆਪਾਂ ਉੱਥੇ ਰਏ। ਚਾਰ ਘੰਟੇ ਵਧੀਆ ਇੰਜੋਏ ਕੀਤਾ। ਜੀ ਆਪਾਂ ਮੋਹਾਲੀ 'ਚ ਪੰੰਚਕੂਲੇ 'ਚ ਪੈਂਦਾ ਓ।
ਅੱਛਾ ਜੀ। ਅੱਛਾ ਫੰਨ ਸਿਟੀ।
ਹਾਂਜੀ-ਹਾਂਜੀ ਉੱਥੇ ਗਏ ਸੀ। ਇੱਕ ਨੰਬਰ ਵੋਟਰ ਪਾਰਕ ਐ ਜੀ ਬੋਤ ਵਧੀਆ ਵੋਟਰ ਪਾਰਕ ਏ ਓ। ਸਾਰੀਆਂ ਸਲਾਈਡਾਂ ਲਈਆਂ ਸਾਰੀਆਂ ਜਿੰਨੀਆਂ ਵੀ ਖ਼ਤਰਨਾਕ ਤੋਂ ਖ਼ਤਰਨਾਕ
ਲੇਕਿਨ ਖ਼ਤਰਨਾਕ ਵਾਲੀ ਬੱਚੇ ਤੇ ਲੈ ਨਈ ਸਕਦੇ ਉਨਾਂ ਲਈ ਤਾਂ ਛੋਟੀ ਸਲਾਈਡਾਂ ਹੋਣੀਆਂ ਉੱਥੇ
ਬੱਚਿਆਂ ਲਈ ਵੀ ਹੈਗੀ। ਬੱਚਿਆਂ ਲਈ ਏ ਵੱਡਿਆਂ ਅਸਤੇ ਵੀ ਏ ਸਾਡੇ ਅਸਤੇ ਵਧੀਆ ਹੈਗੀਆਂ ਉੱਥੇ ਸਲਾਈਡਾ
ਹਾਂਜੀ ਘੁੰਮਨ ਦੀ ਜਗ੍ਹਾ ਤਾਂ ਦੇਖੋ ਬੜੀ ਏ ਤੁਸੀ ਦਰਬਾਰ ਸਾਬ ਗਏ ਓ ਕਿੱਥੇ
ਦਰਬਾਰ ਸਾਬ ਜੀ ਹਾਂ ਉੱਥੇ ਮੈਂ ਗਿਆ ਹੋਇਆ ਤੇ ਹੁਨ ਆਪਾਂ ਪਲੈਨ ਬਨਾਏ ਰੇ ਸੀ ਉੱਥੇ ਜਾਨ ਦਾ
ਜੀ ਮੈਂ ਵੀ ਇੱਕ ਵਾਰੀ ਛੋਟੇ ਹੁੰਦਾ ਗਿਆ ਸੀ ਬੜਾ ਮਜਾ ਆਂਦਾ ਉੱਥੇ-ਉੱਥੇ ਦਾ ਫੂਡ ਤੇ ਉੱਥੇ ਦੀ ਕੱਪੜਿਆਂ ਦੀ ਕੁਆਲਟੀ ਜੀ ਇੰਨੀ ਕੁ ਵਧੀਆ ਹੁੰਦੀ ਏ ਹਾਂਜੀ ਦਰਬਾਰ ਸਾਇਬ ਤੋ ਬਾਰ ਨਿਕਲਦੇ ਈ ਨਾ ਸਾਰੀਆਂ ਦੁਕਾਨਾਂ ਮਿਲ ਜਾਨਗੀ ਤਾਨੂੰ ਖਾਨ ਦੀ ਸਮਾਨ ਸ਼ੋਪਿੰਗ ਕਰਨ ਲਈ
ਹਾਂਜੀ-ਹਾਂਜੀ ਜੀ ਬਿਲਕੁਲ ਜ਼ਰੂਰੀ ਗੱਲ ੲੈ ਜੀ
ਮਤਲਬ ਕਿ ਦਰਬਾਰ ਸਾਇਬ ਚ ਨਾ ਅਨਾਕ ਮਜ਼ਾ ਆਂਦਾ ਕੁੰਮਨ ਦੀ ਜਗ੍ਹਾ ਵੀ ਹੈਗੀ, ਪੰਜਾਬ ਚ ਜਲਿਆਲਾ ਬਾਗ ਹੋ ਬਾਂਗਾਬੋਡਰ ਹੋ ਗੇਆ ਦਰਬਾਰ ਸਾਬ ਹੋ ਗੇਆ ਜੀ ਜੀ ਔਰ ਤੇ ਪਤਾ ਨੀ ਕਿੰਨੇ ਕ, ਕਿੰਨੇ ਕ ਗੁਦਵਾ, ਗੁਰਦੁਵਾਰੇ ਹੈਗੇ ਨੇ ਓਥੇ
ਹਾਂ, ਓਥੇ ਖਾਨ-ਪੀਨ ਦਾ ਸਮਾਨ ਬੜਾ ਵ ਧੀ ਹੈਗਾ ਅਪਨੇ, ਓ, ਨਾਨ, ਆ, ਅੰਮ੍ਰਿਤ ਜੀ ਆਜੀ, ਜੀ ਆਜੀ ਓ, ਅੰਮ੍ਰਿਤਸਰ ਕੁਲਚਾ ਬੜਾ ਫੇਮਸ ਹੈਗਾ ਓਥੇ ਦਾ, ਨਾਲ ਛੋਲੇ ਚਟਨੀ ਇੰਨਾ ਸਵਾਦ ਹੁੰਦਾ ਨਾ ਜੀ ਬੜਾ ਸੁਵਾਦ ਹੁੰਦਾ ਜੇ ਬੋਤ ਸਵਾਦ, ਨੂੰ ਕੀ ਦੱਸਾਂ ਤੁਸੀਂ ਖਾਧਾ ਹੋਨਾ ਵੈਸੇ ਓ
ਜੀ ਮੈਂ ਇੱਕ ਵਾਰੀ ਗਿਆ ਸੀ, ਮੈਨੇ ਖਾਆ ਸੀ, ਜੀ ਆਲੂ ਦੇ ਮਤਲਬ ਸਟਫਿੰਗ ਜੇਈ ਬਰ ਕੇ ਓ ਤੰਦੂਰ ਚ ਲਾ ਦਿੰਦੇ ਨੇ ਓਨੂੰ
ਬੋਤ ਸਵਾਦ ਹੁੰਦਾ ਜੀ ਬੋਹਤ, ਤੰਦੂਰ ਚ ਬਨਾਂਦੈ ਵਧੀਆ ਓ ਤੇ, ਤੁਸੀਂ ਹੋਰ ਕਿੜੀ-ਕਿੜੀ ਫਿਲਮਾਂ ਵੇਖਦੇ ਓ, ਵੋਲੀਵੁੱਡ ਦੀ ਵੇਖਦੇ ਓ ਫਿਲਮਾ।
ਨਾਂ ਜੀ, ਮਤਲਬ ਵੇਖ ਲੀ ਵੇ ਤੇ-ਤੇ ਹੈ, ਲੇਕਿਨ, ੲੈ ਮੂਵੀ ਦੇਖਦੇ ਜਿੜੀ ਮਤਲਬ ਫੈਮਲੀ ਚ ਚੱਲ ਜ ਵੇ, ਐਡ, ਐ ਚਿਜੇ ਨੀ ਦੇਖੀ ਦੀ ਹੁੰਦੀ ਜੇੜੇ ਵਿੱਚ ਗਾਲਾਂ ਹੋਨ ਤੇ ਗੰਦੇ-ਗੰਦੇ ਸੀਨ ਹੋਨ
ਹਾਂ, ਹੋਲੀਵੁੱਡ ਦੀ ਫੈਮਿਲੀ ਮੂਵੀ ਵੀ ਹੈਗੀ ਜਿਵੇਂ ਆਪਨਾ ਹੈਰੀ ਪੋਟਰ ਹੋ ਗੇਆ ਤੁਸੀਂ ਹੈਰੀਪੋਟਰ ਵੇਖੀ ਹੋਨੀ ਸ਼ੈਦ, ਬੱਸ ਹੁਣ ਅਪਾਂ ਚੌਥਾ ਪਾਠ ਵੇਖ ਰੇ ਸੀ ਕੱਲ ਤੇ ਅੱਜ ਅਪਾਂ ਪੰਜਵਾ ਪਾਠ ਫੇਰ ਸ਼ੁਰੂ ਕਰਾਂਗੇ ੲੈਲ
ਹਾਂਜੀ ਹੈਰੀ ਪੋਟਰ ਤੇ ਤੁਸੀਂ ਦੇਖ ਸਕਦੇ ਓ ਸਭ ਤੋਂ ਵਧੀਆ ਮੂਵੀ ਓਸ
ਹਾਂ ਨਾਲ ਬੈਠੇ ਹੁੰਦੇ ਅਪਾ ਸਾਰੇ ਬੱਚੇ ਬੈਠੇ ਹੁੰਨੇ ਆ ਹੈਰੀ ਪੋਟਰ ਵੇਖ ਰੇ ਹੁੰਨੇ ਅਪਾ ਵਧੀਆ ਹਾਂ ਸਾਰੇ ਬੱਚੇ ਬੈਠੇ ਹੁੰਦੇ ਸਾਡੇ ਨਾਲ ਈ
ਉੱਥੇ ਅੱਠ, ਓਦੇ ਅੱਠ ਪਾਠ ਹੈਗੇ ਆ ਨਾ ਪਾਜੀ
ਹਾਂਜੀ ਅੱਠ-ਅੱਠ ਹਾਂਜੀ ਅਜ ਅੱਠ ਤੇ ਕੀ ਕੈੰਦੇ ਓਥੇ ਮੈਨੂੰ ਏਕ ਤਾਂ ਮੈਜੀਕਲੀ ਫਿਲਮਾਂ ਬੜੀ ਪਸੰਦ ਏ ਮੈਜੀਕਲੀ ਮਿ ਪੀਰੀਅਸ ਲੜਾਈਆਂ-ਝਗੜੇ ਹੋ ਗੇ ਆਪਣਾ ਹਣਾ ਲੜਾਈਆਂ ਚਗੜੇ ਐਸਟੇਰੀਅਸ ਜਾਦੂ ਹਾਂਜੀ ਸਵਾਦ ਵੀ ਆਂਦਾ ਦੇਖਨ ਦਾ ਬ
ਹਾਂਜੀ-ਹਾਂਜੀ ਐ ਤੇ ਏਧਾ ਈ ੲੈ ਮਤਲਬ ਮਜ਼ਾ ਇੰਨਾ ਕ ਆਦਾ ੲੈ ਨੀ ਪੂਰੀ ਸ਼ੀਨ ਦੇਖ ਐਂਡ ਤੱਕ ਵੇਖਾਂਗੇ ਕਿੱਡਾਂ ਦੀ ਏ ਮੂਵੀ ਪੂਰੀ
ਪੂੱਤਾ ਆਲੀ ਫਿਲਮਾਂ ਕਿਵੇਂ ਲੱਗਦੀਆਂ ਵੈਸੇ
ਹਾਂਜੀ, ਪੋਥ ਆਲੀ ਵੀ ਵੱਡੀਆਂ ਲਗਦੀ ਮਤਲਬ ਪੂਲ ਬੁਲਈਆ ਹੋ ਗੀ, ਪੂਲ ਬੁਲਈਏ ਦੀ ਹੁਨੀ ਪੂਲ ਬੁਲਈਆ ਥਰੀ ਵੀ ਆਈ ਏ।
ਓ ਵੇਖੀ ਤੁਸੀਂ ਹੋੋਂਟਿਡ?
ਕੈੜੀ ਜੀ
ਫੋਟਿਡ ਮੂਵੀ ਆਈ ਜੇ ਏਕ ਨਵੀ ਆਈ ਐ ਹੋਨਟੀਡ ਟੂ, ਦੂਜਾ ਪਾਟ ਆ ਜੀ ਓ ਬੋ ਡਰਾਵਨੀ ੲੈ ਜੀ
ਜੇ ਮੈਂ ਹੁਣੇ ਵੇਖ ਲਵਾ
ਹਾਂ, ਜੀ ਮੈਂ ੲੈ ਸਜੈਸਟ ਕੱਰ ਰੇਆ ਵੀ ਬੜੀ ਸ਼ਾਨਦਾਰ ਮੂਵੀ ੲੈ ਦੇ
ਹਾਂਜੀ, ਜ਼ਰੂਰ ਵੇਖਾਂਗੇ ਜੀ ਤੋਆ ਤੁਸੀਂ ਸ ਰਿਕਮੈਂਡਡ ਕਰੀ ਆ ਮੈਨੂੰ ਮੈਂ ਤੇ ਜ਼ਰੂਰ ਵੇਖਾਂਗਾ।
ਹਾਂਜੀ ਜੀ ਬੋਤ ਕੈੰਟ ਮੂਵੀ ਆ ਜੀ, ਤੇ ਤੁਸੀਂ ਓ ਦੇ ਕਿਯਾਰ ਨਾਈਨਟੀਨ ਟਵਟੀ ਵੇਖੀ ਆ
ਨਾ ਭਾਜੀ ਮੈਂ ਵੋ ਦੇਖ ਓ ਦੇਖੀ ਏ ਲਗਾਨ ਮਤਲਬ ਜਿੜੀ ਕ੍ਰਿਕਟ ਦੀ ਮੂਵੀ ਹੈਗੀ ਲਗਾਨ।
ਅੱਛਾ, ਹਾਂਜੀ, ਉਹ ਜੋ ਬੜੇ ਪੁਰਾਣੀ ਤੇ ਬੜੀ ਵਧੀਆ ਮੂਵੀ ਹੈਜੀ, ਉਹ ਬਹੁਤ ਵਧੀਆ, ਹਾਂ ਕਿਵੇਂ ਲਗਾਨ ਹਟਾਨਾ ਤੇ ਓ ਐਨਾ ਕ੍ਰਿਕਟ ਖੇਡਦੇ ਆਂ, ਫਿਰ ਜਿੱਤ ਜਾਂਦੇ ਆ ਬਾਅ'ਚੋਂ ਬੜੀ ਮੁਸ਼ਕਿਲ ਸਿੱਖਦੇ ਨੇ।
ਜਿ ਅਮੀਰ ਖਾਨ ਦੀ ਮੂਵੀ ਆ, ਤੇ ਹੁੰਨ ਜੀ ਦੇਖੋ ਬੈਸਟ ਏ।
ਖਾਨ ਦੀ ਮੂਵੀ ਐ ਜੀ ਬੜੀ ਵਧੀਆ।
ਹਾਂਜੀ-ਹਾਂਜੀ, ਜੀ ਤੁਹਾਨੂੰ ਸਭ ਤੋਂ ਵਧੀਆ ਹਾਂਜੀ ਵੇਖੀਏ, ਉਸ ਵਿੱਚ ਉਹ ਬੱਚੇ ਅੱਗੇ ਈ ਕੀ, ਹਾਂਜੀ-ਹਾਂਜੀ।
ਥੋੜਾ ਪੜ ਨੀ ਪਾਂਦਾ, ਉਹ ਮਾਂ-ਪਿਓ ਟੋਰਚਰ ਕਰਦੇ ਆ ਉਹਨੁੰ, ਬੋਰਡਿੰਗ ਸਕੂਲ'ਚ ਪਾ ਦਿੰਦੇ ਆ, ਉਹਨੂੰ। ਗਲਤ ਹੈ ਜੀ, ਬੜਾ ਹੈਨਾ ਬ ਬੱਚੇ ਨੂੰ ਸਮਝੋ, ਅੱਜ-ਕੱਲ ਦੇ ਮਾਂ-ਪਿਓ ਸਮਝਦੇ ਈ ਨੀ ਸਾਡੇ ਵਰਗੇ ਬੱਚਿਆਂ ਨੂੰ, ਹਨਾ।
ਉਸਦਾ ਮਨ ਕਿਸੇ ਹੋਰ ਚੀਜ਼ ਤੇ ਹੋਨਾ ਏ, ਤਾਂਈ ਤੇ ਉਹ ਪੜਦਾ ਨੀ ਪਿਆ।
ਹਾਂ, ਹੁਣ, ਉਹਨੂੰ ਕੋਈ ਬਿਮਾਰੀ ਐ ਨਾ ਤਾਂ ਨਹੀਂ ਕਰ ਪਾਂਦਾ ਓ।
ਹਾਂਜੀ, ਕੀ ਪਤਾ ਉਹਨਾ ਉਹਦਾ ਫਿਊਚਰ ਕਿਸੇ ਹੋਰ ਚੀਜ਼'ਚ ਬਨਿਆ ਹੋਵੇ। ਜ਼ਰੂਰੀ ਥੋੜੀ ਨਾ, ਹਰ ਬੰਦਾ ਪੜ੍ਹਾਈ ਕਰਕੇ ਅਪਣਾ ਫਿਊਚਰ ਬਣਾਊਂਗਾ।
ਉਹ ਡਰੌਇੰਗ ਬੜੀ ਵਧੀਆ ਕਰਦਾ ਹੁੰਦਾ ਸੀ ਯਾਰ ਉਹ, ਓਦੇ ਡਰੌਇੰਗ ਵੇਖੀ ਹੋਣੀ ਤੁਸੀਂ ਹਨਾ?
ਦੇਖੀ ਸੀਗੀ, ਡਰੋਇੰਗ ਬਹੁਤ ਵਧੀਆ ਕਰਦਾ ਸੀ ਉਹ।
ਤੇ ਤੁਸੀਂ ਉਹ ਵੇਖੀ ਓ ਦੂਜਾ ਪਾਾਰਟ ਏ, ਸਿਤਾਰੇ ਜ਼ਮੀਨ ਪਰ।
ਹਾਂਜੀ-ਹਾਂਜੀ, ਉਸ ਵਿੱਚ ਅਮੀਰ ਖਾਨ ਉਹ ਬੱਚਿਆਂ ਨੂੰ ਬਾਸਕਿਟਬਾਲ ਲਈ ਤਿਆਰ ਕਰਾਉਂਦਾ ਏ।
ਹਾਂਜੀ-ਹਾਂਜੀ-ਹਾਂਜੀ, ਬੜੀ ਵਧੀਆ ਫਿਲਮ ਏ, ਓਹ ਵੀ। ਓ ਵੀ ਆਪਾ ਥੀਏਟਰ'ਚ ਵੇਖਣ ਗਏ ਸੀਗੇ ਹਾਂ, ਬੜੀ ਵਧੀਆ ਫਿਲਮ ਏ, ਓ।
ਭਾਜੀ ਘਰੇ ਵੇਖ ਲਈ ਸੀ ਲੈਪਟੋਪ ਤੇ, ਕੱਲਾ ਕਿ ਬੰਦਾ ਸੀ ਕਿਉਂ ਥੀਏਟਰ ਜਾਣਾ ਜੀ।
ਨਾਲੇ ਤੁਸੀ ਉਹ ਵੇਖਦੇ ਐਂ, ਵੈਬ ਸੀਰੀਜ਼?
ਹਾਂਜੀ, ਵੈਬ ਸੀਰੀਜ਼ ਮੈਂ ਘੱਟ ਈ ਵੇਖਦਾ, ਮਨੀ ਹਾਇਸਟ ਵੇਖੀ ਸੀਗੀ ਮੈਂ।
ਮਨੀ ਹਾਇਸਟ ਜੀ, ਮੈਂ ਦੇਖੀ ਆ ਮੇਰੀ ਫੇਵਰੇਟ ਹੈਗੀ, ਉਹ ਬਹੁਤ ਜ਼ਿਆਦਾ। ਤੇ, ਤੁਸੀ ਓ ਵੇਖੀ ਐ।
ਹਾਂਜੀ?
ਤੇ ਤੁਸੀ ਉਹ ਵੇਖੀਏ, ਸਟੇਂਜਰ ਥਿੰਗਸ?
ਨਾ ਭਾਜੀ ਮੇਰੇ ਕੋਲ ਹੈਗੀ ਐਂ, ਇਹਨੇ ਸਟ੍ਰੇਂਜਰ ਫਾਈਵ, ਸਟ੍ਰੇਂਜਰ ਥਿੰਗ ਆਇਆ ਨਾ ਫਾਇਵ ਪਾਰਟ ਓਦਾ।
ਹਾਂਜੀ-ਹਾਂਜੀ, ਪੰਜ ਐ, ਪੰਜਵਾ ਸੀਜ਼ਨ ਆਇਆ।
ਜੀ ਮੇਰੇ ਕੋਲ, ਲੈਪਟੋਪ'ਚ ਪੜੀ ਤੇ ਏ। ਤਿੰਨ ਪੜੀ ਏ, ਸੁਰਿੰਜਰ ਸਿੰਘ ਵਨ, ਟੂ ਤੇ ਥ੍ਰੀ ਤੀਜੀ ਵਾਲੀ ਪਈਏ, ਚੋ ਥੀ ਤੇ ਪੰਜਵੀ ਨੀ ਹੈਗੀ ਮੇਰੇ ਲੈਪਟੋਪ'ਚ, ਕੋਈ ਨੀ ਭਾਜੀ ਕਰਕੇ ਜ਼ਰੂਰ ਵੇਖਾਂਗਾ।
ਹਾਂ, ਤੇ ਤੁਹਾਨੂੰ ਹੋਰ ਕਿਹੜੀ-ਕਿਹੜੀ ਫਿਲਮਾਂ ਪਸੰਦ ਏ, ਪੰਜਾਬੀ ਦੀ।
ਦੇਖੋ ਪੰਜਾਬੀ ਦੀ ਤੇ, ਸਭ ਤੋਂ ਵਧੀਆ ਮੈਨੇ ਜ ਜਿਹੜੀ ਐਂਡ ਟਾਈਮ ਦੇਖੀ ਤੀ, ਓਹ ਸੀਂ ਇਸ਼ਕਾ ਦੇ ਲੇਖੇ, ਤੇ ਉਸ
ਓ, ਓ, ਜੀ ਬੜੀ ਪਿਆਰੀ ਮੂਵੀ ਐ ਜੀ, ਬੜੀ ਰੁਪਿੰਦਰ ਗਾਂਧੀ ਜੀ ਮੇਰੀ ਫੇਵਰੇਟ ਹੈਜੀ ਬਹੁਤ ਵਧੀਆ। ਜੋ ਉਹਦੇ'ਚ ਬਦਮਾਸ਼ੀ, ਰੁਪਿੰਦਰ ਗਾਂਧੀ ਦਾ ਕਰੈਕਟਰ ਸੱਚੀ ਬਹੁਤ ਵਧੀਆ
ਹਾਂਜੀ, ਵੋ ਤੇ, ਉਹ ਤੇ ਰੀਅਲ ਸਟੋਰੀ ਏ। ਫਿਰ, ਲਾਵਾ-ਫੇਰੇ ਆਗੀ।
ਲਾਵਾਂ ਫੇਰੇ ਹੋਗੀ, ਹਾਂਜੀ-ਹਾਂਜੀ ਵਧੀਆ ਉਹ ਵੀ ਬੜੀ।
ਉਹਦੇ ਜੀਜੇ ਕਿੰਨੇ ਕ ਪਰੇਸ਼ਾਨ ਕਰਦੇ ਨੇ ਉਹਨੂੰ।
ਬਹੁਤ ਤੰਗ ਕਰਦੇ ਨੇ ਜੀ, ਉਹਨੂੰ ਬਹੁਤ ਜ਼ਿਆਦਾ, ਬਹੁਤ, ਫਿਲਮ ਬੜੀ ਪਿਆਰੀ ਫਿਲਮ ਹੈਗੀ ਉਹ।
ਪਿਆਰੀ ਏ ਜੀ, ਉਸ ਵਿੱਚ ਓਦਾ ਜੀਜਾ ਉਹਨੂੰ ਬੱਸ'ਚ ਬਿਠਾਕੇ ਐਂਡ ਵਿੱਚ ਲੈ ਜਾਂਦੈ।
ਹਾਂ-ਹਾਂ
ਓ ਸਾਰੇ ਵੈਖ ਕੇ ਚਲੇ ਜਾਦੇ ਨੇ ਸਭ ਤੋਂ ਵਧੀਆ ਫਿਲਮ ਮੈਨੂੰ ਤੇ ਮਤਲਬ ਏ ਤਿੰਨ-ਚਾਰ ਹੀ ਲੱਗੀਆਂ ਨੇ ਤੇ ਜੱਟ ਬ੍ਰਦਰ ਵੇਖੀਏ ਤੁਸੀਂ
ਹਾਂਜੀ ਹਾਂਜੀ ਵੇਖੀ ਓ ਵੀ ਮੈਂ ਬੜੀ ਵਧੀਆ ਫਿਲਮ ਆ ਓ ਵੀ
ਜੀ ਮੇਰੇ ਹੁਨ। ਤੋਂ ਮੈਨੂੰ ਤੇ ਮਤਲਬ ਪੰਜ ਕੇ ਦਸ ਵਾਰੀ ਵੇਖੀ ਹੋਏਗੀ ਮੈਨੇ ਓ ਫਿਲਮ
ਅੱਛਾ ਜੀ, ਬਹੁਤ ਵਧੀਆ ਫਿਲਮ ਆ ਜੀ ਓ ਤੇ ਤੁਸੀਂ ਓ ਵੇਖੀ ਆ ਹਨੀ ਸਿੰਘ ਦੀ ਮੂਵੀ ਇੱਕ ਬੜੀ ਪੁਰਾਣੀ ਮੈਂ ਤੇਰਾ ਬਾਈ ਤੂੰ ਮੇਰਾ ਬਾਈ
ਹਾਂਜੀ ਉਸ ਵਿੱਚ ਗਾਣਾ ਵੀ ਅੱਗੇ ਹੀ ਇੱਕ ਉਸਦਾ
ਹਾਂ ਚਲੋ ਠੀਕ ਆ ਭਾਜੀ ਹੈਣਾ ਫੇਰ ਮੈਂ ਜਰਾ ਚਲਿਆ ਸੀ ਏ ਫੇਰ ਕਰਕੇ ਸਤਿ ਸ੍ਰੀ ਅਕਾਲ ਜੀ।
ਠੀਕ ਆ ਜੀ ਸਤਿ ਸ਼੍ਰ ਅਕਾਲ।